ਸਾਸ ਸ੍ਰੀ ਕਾਲ ਜੀ।
ਹਾਂਜੀ ਸਤਿ ਸ਼੍ਰੀ ਕਾਲ ਹੋਰ ਕੀ ਹਾਲ ਚਾਲ ਐ?
ਵਧੀਆ ਤੁਹੀ ਸੁਣਾਓ ਤੁਸੀਂ ਠੀਕ ਓ?
ਹਾਂਜੀ ਸਭ ਵਧੀਆ ਹੈਗਾ ਏ।
ਹੋਰ, ਹਾਂਜੀ ਕਾੱਰ ਪਰਿਵਾਰ ਸਭ ਠੀਕ ਐ।
ਕੇ ਹਾਂਜੀ ਸਭ ਠੀਕ ਹੈਗਾ ਵਧੀਆ ਸਭ। ਹੋਰ, ਬਸ ਕੁਛ ਨੀ ਹੁਣੇ ਈ ਹੋਰ ਰੱਖੜੀ ਆ ਰਹੀ ਏ ਨਾ ਤੇ ਰੱਖੜੀ, ਤੇ ਸਾਬ ਨਾਲ ਈ ਕੱਪੜੇ ਲੈ ਕੇ ਆਈ ਸੀ ਬੱਚਿਆਂ ਦੇ
ਅੱਛਾ ਜੀ ਅੱਛਾ।
ਹਾਂ ਅਗਲੇ ਮੀਨੇ ਹੈਗੀ ਏ ਨਾ
ਬਿਲਕੁਲ-ਬਿਲਕੁਲ ਜੀ ਐ ਤੇ ਹੈ ਈ ਐ।
ਹਾਂ ਤੇ ਜੇੜਾ ਵੀ ਤਓਹਾਰ ਆਂਦਾ ਵੇ ਬੱਚਿਆਂ ਨੂੰ, ਹਾਂਜੀ!
ਕੱਪੜੇ ਚਾਈਦੇ ਐਂ।
ਨਵੇਂ ਕੱਪੜੇ ਚਾਈਦੇ ਨੇ ਬੱਚੇਆਂ ਨੂੰ ਹਰ ਤਿਓਹਾਰ ਵਿੱਚ
ਬਿਲਕੁਲ ਜੀ ਬਿਲਕੁਲ ਸਈ ਕੈ ਰਏ ਓਂ ਤੁਸੀਂ। ਨਾਲੇ ਪੈਲੇ ਕੱਪੜੇ ਲੈਲੋ ਨਾ ਤੇ ਅੱਛੇ ਵੀ ਮਿਲ ਜਾਂਦੇ ਐ ਔਰ ਰੇਟ ਵੀ ਸਈ ਮਿਲ ਜਾਂਦਾ।
ਹਾਂ-ਹਾਂ ਤਾਂਈਂ ਕਰਕੇ ਮੈਂ ਕਿਆ ਕੀ ਜਿਸ ਤਰਾਂ-ਜਿਸ ਤਰਾਂ ਟਾਈਮ, ਮਿਲਦਾ ਪਿਆ ਹੋਵੇ ਚਲੋ ਇੱਕ -ਇੱਕ ਕਰਕੇ ਸ਼ੋਪਿੰਗ ਕਰਦੀ ਜਾਵਾਂ, ਹਾਂ ਤੇ ਤੁਸੀਂ ਲੋਕ ਵੀ, ਹਰ ਤਿਓਹਾਰ ਵਿਚ ਲੈਂਦੇ ਓ।
ਹਾਂਜੀ-ਹਾਂਜੀ ਬਿਲਕੁਲ ਸਾਰੇ ਤਿਓਹਾਰਾਂ ਚ ਬੱਚੇਆਂ ਨੂੰ ਕੱਪੜੇ ਚਾਈਦੇ ਨੇ। ਤੇ ਵੀ ਅਹ ਹਰ ਇੱਕ ਤਿਓਹਾਰ ਤੇ ਨਵੇਂ ਲੈਂਦੇ ਆ ਅਸੀਂ ਵੀ ਆਪ ਵੀ ਲੈਂਨੇ ਆਂ ਬੱਚੇ ਬੱਚੇਆਂ ਨੂੰ ਵੀ ਲੈ ਕੇ ਦਿੰਨ
ਹਾਂ-ਹਾਂ, ਏਥੇ ਸਾਡੇ ਇੰਡੀਆ ਵਿੱਚ ਏਈਓ ਟਰੈਂਡ ਹੈਗਾ ਵੇ ਕੇ ਫੈਸਟੀਵਲ ਵਿਚ ਸਬ ਨੂੰ ਨਵੇਂ ਕੱਪੜੇ ਚਾਈਦੇ ਈ ਨੇ ਚਾਵੇ ਸਸਤੇ ਹੋਨ ਚਾਵੇ ਮੈਂਗੇ ਹੋਨ।
ਬਿਲਕੁਲ-ਬਿਲਕੁਲ ਜੀ ਐ ਹੁਨ ਤੀਆਂ ਆ ਰੀਆਂ।
ਹਾਂ।
ਹੁਨ ਤੀ ਆ ਰੀਆਂ ਤੀਆਂ ਵਾਸਤੇ ਹੁਨ ਪਾਰਟੀਸਪੇਟ ਕਰਨਾ ਅੱਜ-ਕੱਲ ਤੁਹਾਨੂੰ ਪਤਾ ਸਾਰੀਆਂ ਲੇਡੀਜ਼ ਕੱਠੀਆਂ ਹੋ ਕੇ ਪਾਲਟੀ ਕਰਦੀਆਂ ਨੇ। ਫਿਰ ਕੱਪੜੇ ਡਿਸਾਈਡ ਕਰੋ, ਕੀ ਏ ਕੱਪੜੇ ਪਾਨੇ ਨੇ ਆਪਾਂ। ਏ ਸੂਟ ਲ ਪਾਨਾ, ਠੀਕ ਐ ਜੀ ਉਸ ਨਾਲ ਓ ਫਿਰ ਜਵੈਲਰੀ ਲੋ।
ਹਾਂ-ਹਾਂ ਓ ਸਬ ਬੜੇ ਖਰਚੇ ਹੈਗੇ ਨੇ, ਤਿਓਹਾਰ ਆਂਦੇ ਨੇ ਤੇ ਖਰਚੇ ਲੈ ਆਂਦੇ ਨੇ ਨਾਲ ਈ।
ਪਿਓਰ ਪੰਜਾਬਨ ਬਨ ਕੇ ਜਾਨਾ।
ਅੱਛਾ, ਸਈ ਗੱਲ ਹੈਗੀ ਐ।
ਨਿਓਏ
ਤੇ ਬਾਕੀ ਆਪਨੇ ਜੇੜੇ ਗੁਰੂਆਂ ਦੇ ਤਿਓਹਾਰ ਹੁੰਦੇ ਨੇ ਓਦੇ ਵਿੱਚ ਵੀ ਬੱਚੇਆਂ ਨੂੰ ਚਾਈਦੇ ਨੇ ਆਪ ਏ ਵੀ ਚਾਈਦਾ ਨੇ ਕੱਪੜੇ
ਬਿਲਕੁਲ-ਬਿਲਕੁਲ ਸਈ ਕੈ ਰਏ ਓ ਤੁਸੀਂ ਓਦੇ ਵਿੱਚ ਵੀ ਦੇਖ ਖੋ ਆਪਾਂ, ਗੁਰੂਆਂ ਦੇ ਓ ਜਿਵੇਂ ਬਡੇ ਔਂਦੇ ਐ ਹੈਲੋ, ਤੁਆਡੀ ਮੇਰੀ ਆਵਾਜ਼ ਮੰਨੂੰ ਈ ਆ ਰਈ ਐ।
ਅੱਛਾ-ਅੱਛਾ ਹੁਨ ਵੀ ਆ ਰਈ ਐ ਤੁਆਨੂੰ।
ਨਈਂ-ਨਈਂ ਹੁਨ ਨੀ ਆ ਰਈ।
ਅੱਛਾ-ਅੱਛਾ।
ਗੁਰੂ ਸੈਬ ਦੇ ਬਾਡੇ ਆਂਦੇ ਨੇ ਜਦੋਂ ਵੀ ਸਾ ਤਾਂ ਵੀ ਸਾਡਾ ਦਿਲ ਕਰਦਾ ਕੇ ਅਸੀਂ ਵੀ ਨਵੇਂ ਕੱਪੜੇ ਪਾਈਏ।
ਹਾਂ-ਹਾਂ। ਓ ਤੇ ਹੈਈ ਐ ਸਾਡੇ ਤੇ ਵੈਸਾਖੀ ਵੀ ਬੋਤ ਧੂਮ ਧਾਮ ਨਾਲ ਮਨਾਂਦੇ ਨੇ ਵੈਸਾਖੀ ਵਿੱਚ ਵੀ ਸਬ ਨੂੰ ਤ੍ਰੈ ਜੋੜੇ ਚਾਈਦੇ ਨੇ।
ਹਾਂਜੀ।
ਨਗਰ ਕੀਰਤਨ ਆਸਤੇ ਕਵੀ ਦਰਬਾਰ ਅਸ ਤੇ ਔਰ ਆ ਸਵੇਰੇ ਵੈਸਾਖੀ ਵਾਲੇ ਦਿਆੜੇ ਵਾਸਤੇ, ਤੇ ਵੈਸਾ ਕੀ ਬੋਤ ਧੂਮ ਧਾਮ ਨਾਲ ਮਨਾਂਦੇ ਨੇ ਸਾਡੇ ਐਦਰ, ਤੇ ਹਾਂਜੀ ਤੇ ਓਈਓ ਮਤਲਬ ਫੈਸਟੀਵਲ ਆਂਦੇ ਨੀ ਨੇ ਤੇ ਸਾਡਾ ਬਜਟ ਟਿਗ ਹੋ ਜਾਂਦਾ ਬਈ ਸਭ ਨੂੰ ਅਹ ਕੱਪੜੇ ਹੋਰ ਵੀ ਜ਼ਰੂਰਤ ਦੀਆਂ ਚੀਜ਼ਾਂ ਸਭ ਚਾਹੀਦਾ ਹੁੰਦਾ ਹੈ
ਹਾਂਜੀ - ਹਾਂਜੀ ਇਹ ਤੇ ਹੈ ਹੀ ਏ।
ਮਿਡਲ ਕਲਾਸ ਲੋਕਾਂ ਵਾਸਤੇ ਥੋੜਾ ਮੁਸ਼ਕਿਲ ਪੈ ਜਾਂਦਾ ਏ
ਬਿਲਕੁਲ - ਬਿਲਕੁਲ ਜੀ ਇਹ ਤੇ ਹੈ ਹੀ ਹੈ ਜੀ। ਦੇਖੋ ਆਪਾਂ ਨੂੰ ਹੁਣ ਚਾਹੇ ਬੱਚਿਆਂ ਦੇ ਜਨਮ ਦਿਨ ਆ ਗਏ ਸਕੂਲ 'ਚ ਕਈ ਵਾਰ ਫੰਕਸ਼ਨ ਆ ਗਏ ਨੇ ਹੁਣ ਆਪਾਂ ਨੂੰ ਕੱਪੜੇ ਤੇ ਚਾਹੀਦੇ ਹੀ ਚਾਹੀਦੇ ਨੇ
ਹਾਂ ਉਹ ਤੇ ਹੈ ਈ ਏ।
ਅੱਜ - ਕੱਲ ਵਿਆਹ ਸ਼ਾਦੀ ਆਜੇ ਤਾਂ ਸਾਨੂੰ ਨਵੇਂ ਚ ਕੱਪੜੇ ਚਾਹੀਦੇ ਨੇ
ਹੂੰ ਹੂੰ ਹੁਣ ਹਣ ਸਮਝ ਲੋਓ ਕਿ ਅਕਤੂਬਰ, ਨਵੰਬਰ ਤੂੰ ਵਿਆਹ ਵੀ ਚਾਲੂ ਹੋ ਜਾਣਗੇ ਫਿਰ ਫੇਰ ਚਾਹੀਦੇ ਨੇ ਸਭ ਨੂੰ
ਬਿਲਕੁਲ - ਬਿਲਕੁਲ ਜੀ ਅੱਜ ਕੱਲ ਰਪੀਟ ਕੱਪ
ਹਾਂ ਇਹੀ - ਇਹੀ ਗੱਲ ਮੈਂ ਵੀ ਕਹਿਣ ਜਾ ਰਹੀ ਹੈਗੀ ਰਿਪੀਟ ਕਰਨਾ ਨੀ ਚਾਹੁੰਦੇ ਨੇ ਬੱਚੇ ਅੱਜ ਮੋਬਾਇਲ ਚ ਫੋਟੋਆਂ ਪਾ ਦਿੰਦੇ ਨੇ ਤੇ ਕਹਿੰਦੇ ਨੇ ਕਿ ਇੱਕ ਵਾਰੀ ਪਾ ਦਿੱਤੀ ਏ ਫੋਟੋ ਹੁ ਅਸੀਂ ਦੁਬਾਰਾ ਕੱਪੜੇ ਪਾਨੇ ਨੀ ਗੇ
ਨਈ- ਨਈ ਇਹ ਤੇ ਗੱਲ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ
ਹਾਂ ਹੋਰ ਪਹਿਲੇ ਕੀ ਹੁੰਦਾ ਸੀ ਕਿ ਚਲੋ ਕੋਈ ਦਿੱਕਤ ਨੀ ਆਈ ਬੱਚੇ ਨੂੰ ਜੋ ਅਹ ਪਹਿਲੇ ਤੇ ਐਸਾ - ਐਸਾ ਫੋਟੋ ਆਰਟ ਵਾਲਾ ਚੱਕਰ ਨੀ ਆਇਆ ਤੇ ਅਸੀਂ ਲੋਕ ਨੀ ਛੋਟੇ - ਛੋਟੇ ਏ ਤੇ ਸਾਡੇ ਵਾਰੀ ਤੇ ਮੋਬਾਇਲ ਸੀ ਨੀ ਤੇ ਸਾਨੂੰ ਮਾਂ ਪਿਓ ਨੇ ਜੋ ਪੁਆ ਦਿੱਤਾ ਅਸੀਂ ਪਾ ਲੈਂਦੇ ਆ ਹ
ਅੱਜ ਕੱਲ ਤੁਸੀਂ ਆਪਣੀ ਪਸੰਦ ਦੇ ਬੱਚਿਆਂ ਦੇ ਲੈ ਆਓ ਤੇ ਉਹ ਪਾਉਣਗੇ ਹੀ ਨੀ ਇਹ ਕੀ ਉਹ ਕਹਿਣਗੇ ਕੀ ਲੈ ਆਏ ਹੋ ਤੁਸੀਂ?
ਹਾਂ ਸਹੀ ਗੱਲ ਹੈਗੀ ਆ।
ਅਸੀਂ ਆਪਣੇ ਪਸੰਦ ਦੇ ਹੀ ਹਾਂ ਚਾਹੇ ਉਹ ਸ਼ੂਜ਼ ਏ ਚਾਹੇ ਕੱਪੜੇ ਹੈ, ਚਾਹੇ ਚੱਪਲ ਹੈ ਕੁੱਛ ਵੀ ਉਹ ਸਾਡੀ ਪਸੰਦ ਦਾ ਨਈ ਪਾਦੇ
ਹਾਂ ਸਹੀ ਕਹਿ ਰਹੇ ਹੋ?
ਕੁੱਛ ਕੀ ਕਹਿੰਦੇ ਨੇ ਮੋਬਾਇਲਾਂ ਤੋਂ ਦੇਖ - ਦੇਖ ਕੇ ਨਾ ਉਹ ਫਿਰ ਉਹੀ ਉਹੀ ਚੀਜ਼ਾਂ ਮੰਗਦੇ ਨੇ ਕਿ ਆ ਦੇਖੋ ਇਹਨਾਂ ਨੇ ਇਹ ਬੱਚਿਆਂ ਨੇ ਇਹ ਚੀਜ਼ਾਂ ਪਾਈਆਂ ਹੋਈਆਂ ਅਸੀਂ ਵੀ ਇਹਦੇ ਨਾਲ ਦੀ ਸੇਮ ਲੈਣੀ ਐ।
ਹਾਂ ਤਾਂਈ ਨਾ ਫਿਰ ਦਿੱਕਤ ਹੋ ਜਾਂਦੀ ਐ।
ਹਾਂ ਹਾਂਜੀ।
ਜਿਹੜੇ ਹਾਈਫਾਈ ਨੇ ਉਹ ਤੇ ਅਫੋਰਡ ਕਰ ਲੈਂਦੇ ਨੇ, ਸਾਡੇ ਜਿਹੋ ਜੇ ਬੰਦੇ ਨੀ ਅਫੋਰਡ ਕਰ ਸਕਦੇ ਨੇ, ਇਤਨੀ ਤਾਂ ਮਹਿੰਗਾਈ ਹੈਗੀ ਐ ਹਰ ਚੀਜ਼ ਇੰਨੀ ਮਹਿੰਗੀ ਹੈਗੀ ਐ, ਕਿਸ ਤਰ੍ਹਾਂ ਅਸੀਂ ਲੋਕ ਮੈਨੇਜ ਕਰਾਂਗੇ ਫਿਰ।
ਹਾਂਜੀ। ਹਾਂਜੀ, ਇਹ ਤੇ ਹੈ ਈ।
ਮੁਸ਼ਕਿਲ ਪੈ ਜਾਂਦਾ ਵੇ। ਤੇ ਜਿਹੜਾ ਤਿਉਹਾਰ ਆਂਦਾ ਵੇ ਖਰਚੇ ਲੈ ਕੇ ਈ ਆਂਦਾ ਏ।
ਹਾਂਜੀ, ਹੁਣ ਤੁਸੀਂ ਦੀਵਾਲੀ ਲਾ ਲੋ ਦੀਵਾਲੀ ਤੇ ਕਿੰਨਾ ਖਰ ਚਾ ਹੋ ਜਾਂਦਾ ਦੇਖੋ ਪਹਿਲੇ ਤਾਂ ਸਾਰੇ ਘਰ ਦੀ ਸਫ਼ਾਈ ਉਸ ਤੋਂ ਬਾਅਦ ਘਰ ਨੂੰ ਡੈਕੋਰੇਟ ਕਰਨਾ ਉਹ ਫਿਰ ਆਪਾਂ ਕੱਪੜੇ ਵੀ ਲੈਣੇ ਸਭ ਨੇ
ਹਾਂ, ਸਹੀ ਗੱਲ ਆਖਦੇ ਪਏ। ਦੀਵਾਲੀ ਵਿੱਚ ਬਹੁਤ ਖਰਚਾ ਵੇ, ਮਿੱਠਾ ਅਲੱਗ ਲੋ ਫੇਰ ਦੀਵਾਲੀ ਦੇਣ ਜਾਓ, ਗਿਫਟ ਲੋ, ਦੀਵਾਲੀ ਇੱਕ ਦੀਵਾਲੀ, ਇੱਕ ਰੱਖੜੀ, ਬਹੁਤ ਖਰਚਾ ਕਰਦੀ ਏ।
ਬੋਤ, ਬਿਲਕੁਲ- ਬਿਲਕੁਲ ਜੀ ਸਹੀ ਗੱਲ, ਸਹੀ ਗੱਲ ਐ ਜੀ‌।
ਲੇਕਿਨ ਔਖੇ ਸੌਖੇ ਹੋ ਕੇ ਮਨਾਈ ਦਾ ਏ।
ਹਾਂ, ਦੇਖੋ ਤਿਹਾਰਾਂ ਕਰਕੇ ਈ ਰੌਣਕਾਂ ਨੇ।
ਹਾਂ, ਸਹੀ ਗੱਲ ਆਖੀ ਤੁਸਾਂ, ਰੌਣਕ ਤੇ ਤਿਉਹਾਰ ਨਾਲ‌ ਈ ਐ।
ਹਾਂਜੀ, ਹੁਨ ਬੱਚਿਆਂ ਦੇ ਜਨਮ ਦਿਨ ਆ ਗਏ ਤਾਂ ਥੋੜੀ ਬਹੁਤੀ ਰੌਣਕ ਹੋ ਜਾਂਦੀ ਏ, ਕਿ ਹਾਂ
ਹੈਲੋ, ਜੇ ਕੁਛ ਹੋ ਜਾਣ, ਹਾਂ ਉਹ ਤੇ ਹੈ ਈ ਏ, ਬੱਚਿਆਂ ਦੀ, ਬੱਚਿਆਂ ਦੀ ਖੁਸ਼ੀ ਵਾਸਤੇ ਹੀ ਸਾਰਾ ਕੁੱਝ ਕਰੀਦਾ ਏ।
ਹਾਂਜੀ- ਹਾਂਜੀ। ਇਹ ਤੇ ਹੈ ਹੀ ਐ।
ਹੁਣ ਐਥੇ ਤੀਜ ਤਿਉਹਾਰ ਵੀ ਆਉਂਦੇ ਪਏ ਨੇ, ਤੀਜ ਆਏਗੀ ਤੇ ਉਹਦੇ ਵਿੱਚ ਵੀ ਸਾਰਿਆਂ ਨੇ ਮਹਿੰਦੀ ਲਗਾਣੀ ਏ ਤੇ
ਹਾਂਜੀ। ਬਿਲਕੁਲ ਜੀ ਬਿਲਕੁਲ, ਹੁਣ ਤੋਂ ਈ ਮੈਸੇਜ ਆਉਣੇ ਸ਼ੁਰੂ ਹੋ ਗਏ ਨੇ। ਕਿ, ਤੁਸੀਂ ਤੀਜ ਕਿੱਥੇ ਸੈਲੀਬ੍ਰੇਟ ਕਰ ਰਹੇ ਹੋ?
ਹਾਂ- ਹਾਂ।
ਜਾਂ ਪਾਰਟੀਸਪੇਟ ਕਰੋ, ਤੀਜ ਵਾਸਤੇ।
ਐਸ ਕਰਕੇ ਨਾ, ਵੱਡਿਆ, ਵੱਡਿਆਂ ਨੂੰ ਥੋੜਾ ਸਾ ਹੋ ਜਾਂਦਾ ਵੇ ਵਕ ਕੀ ਤੇ, ਇੰਜੋਏ ਤੇ ਖੈਰ ਬਹੁਤ ਹੁੰਦਾ ਵੇ, ਮਜ਼ਾ ਤੇ ਬਹੁਤ ਆਂਦਾ ਵੇ।
ਹਾਂਜੀ, ਏ ਤੇ ਹੈ।
ਤੇ, ਤਾਡੇ ਮੁਹੱਲੇ ਵਿੱਚ ਵੀ ਮਨਾਂਦੇ ਨੇ ਤੀਜ?
ਹਾਂਜੀ, ਮੈਨੇ ਕਿੱਟੀ ਪਾ
ਸਾਰੀਆਂ, ਰੰਗਦੀਆਂ ਨੇ।
ਹਾਂਜੀ, ਕਿੱਟੀ 'ਚ ਕਰਦੇ ਆਂ ਅਸੀਂ।
ਅੱਛਾ- ਅੱਛਾ।
ਹਾਂਜੀ, ਫੇਰ ਉੱਥੇ ਈ ਸਾਰੇ ਮਹੱਲੇ 'ਚ ਤੇ, ਤਕਰੀਬਨ ਸਭ ਨੇ ਅੱਜ ਕੱਲ ਕਿੱਟੀਆਂ ਈ ਪਾਈਆਂ ਹੋਈਆਂ।
ਅੱਛਾ।
ਹਾਂਜੀ, ਤੇ ਬਸ ਫੇਰ ਉੱਥੇ ਈ ਜਾ ਕੇ ਆਪਾਂ ਇੰਜੋਏ ਕਰ ਲੈਂਨੇ ਆ।
ਅੱਛਾ, ਹਾਂ ਸਹੀ ਗੱਲ ਐ
ਅੱਜ- ਕੱਲ ਉੱਥੇ ਹੀ ਉਹਨਾਂ ਨੇ ਮਹਿੰਦੀ ਦਾ ਵੀ ਸਿਸਟਮ ਵਿੱਚ ਹੀ ਰੱਖਿਆ ਹੁੰਦਾ ਐ। ਘਰੋਂ ਤਿਆਰ -ਪਰ ਤਿਆਰ ਹੋ ਕੇ ਜਾਣਾ ਬਸ।
ਹਾਂ ਓਥੇ ਨਾ ਬਹੁਤ ਸਾਡੇ ਇੱਥੇ ਵੀ ਕਿੱਟੀ ਵਿੱਚ ਬਹੁਤ ਹੀ, ਇੰਜੋਏਮੈਂਟ ਹੁੰਦਾ ਵੀ ਮਜ਼ਾ ਆਂਦਾ ਐ ਬਹੁਤ
ਹਾਂਜੀ
ਹਾਂ, ਆਪਣਾ ਡਰੈਸ ਕੋਡ ਵੀ ਰੱਖ ਦੇਂਦੇ ਨੇ, ਤੇ ਜ਼ਿਆਦਾਤਰ ਕਿੱਟੀ ਵਿੱਚ ਅਲੱ, ਡਰੈਸ ਕੋਡ ਰੱਖਦੇ ਨੇ ਤੇ ਫੇਰ ਲੈਣਾ ਹੀ ਪੈਂਦਾ ਵੇ
ਹਾਂਜੀ- ਹਾਂਜੀ ਬਿਲਕੁਲ, ਦੇਖੋ ਹੁਣ ਤੀ, ਤੀਆਂ ਦਾ ਤੇ ਐਹੀ ਹੁੰਦਾ, ਕਿ ਆਪਾਂ ਨੂੰ ਤੇ ਕਦੀ ਓ, ਐ ਈ ਸੂਟ, ਪੰਜਾਬੀ ਸੂਟ ਹੀ ਪਾਣੇ ਨੇ ਪਿਓਰ ਪੰਜਾਬਨ ਬਣਨਾ ਆਪਾਂ।
ਹਾਂ-ਹਾਂ ਪਿਓਰ ਪੰਜਾਬੀ ਬਨ ਕੇ ਜਾਨਾ ਐ।
ਹੈਲੋ
ਹੈਲੋ, ਹਾਂਜੀ
ਹਾਂਜੀ ਆ ਰੀ ਏ ਆਵਾਜ?
ਹਾਂਜੀ-ਹਾਂਜੀ ਆ ਰੀ ਏ, ਤੇ ੳਈੳ ਪਿਓਰ ਪੰਜਾਬੀ ਬਣ ਕੇ ਜਾਨਾ ਐ ਤੇ ਮੇਰੀ ਵੀ ਇੱਕ ਹੈਗੀ ਏ ਮਤਲਬ ਮੇਰੀ ਫਰੈਂਡ ਹੈਗੀ ਏ, ੳਹ ਵੀ ਜਾਂਦੀ ਕਿਟੀ ਵਿੱਚ ਬੋਤ ਈ ਸੋਹਨਾ ਇੱਕਦਮ ਪੂਰਾ
ਹਾਂਜੀ।
ੳਵੇਂ ਡਰੈਸਅਪ ਵਿੱਚ ਮੈਂਦੀ ਮੂਦੀ ਲਗਾ ਕੇ ਪੂਰਾ ਇਕਦਮ ਪਰਾਂਦਾ ਦੀ ਲਗਾ ਕੇ ਜਾਂਦੀ ਏ, ਬੋਤ ਅੱਛੀ ਲਗਦੀ ਏ।
ਹਾਂਜੀ।
ਤੇ ਐ ਸਭ ਚੀਜਾਂ ਦਾ ਸਾਡੇ ਇੰਡੀਆ ਵਿੱਚ ਬੋਤ ਵਧੀਆ ਹੈਗਾ ਵਾ ਇੱਕ ਤਰੀਕੇ ਨਾਲ।
ਹਾਂਜੀ-ਹਾਂਜ ਕੀ ਹੁਨ ਇੰਡੀਆ ਨੂੰ ਦੇਖ-ਦੇਖ ਕੇ ਬਾਹਰ ਦੇ ਦੇਸ਼ਾਂ ਦੇ ਲੋਗ ਕਰਨ ਲੱਗ ਪਏ।
ਹਾਂ ਬਾਹਰ ਦੇ ਦੇਸਾਂ ਵਿੱਚ ਵੀ ਏਸ ਚੀਜ ਦਾ ਕਰੇਜ ਹੁੰਦਾ ਪੇਆ ਵੇ।
ਹਾਂ ੳਥੇ ਵੀ ਹੁਨ ਏਹ ਦੇਖੋ ਦੇਖੀ ਕਿ ਪੰਜਾਬੀ ੳਥੇ ਸਾਰੇ ਤਕਰੀਬਨ ਪੰਜਾਬੀ ਗਏ ਹੋਂਏ ਐ।
ਆਹ ੳਸ ਪਾਸੇ ਬੜੇ ਪੰਜਾਬੀ ਨੇ।
ਹਾਂਜੀ, ਤੇ ੳਹ ਸਾਨੂੰ ੳ ਐ ਖੁਦ ਈ ਜੇੜਾ ਚੀਜਾਂ ਦੇਖਦੇ ਨੇ ਫੇਰ ੳਥੇ ਜਾ ਕੇ ਜਰੂਰ ਕਰਦੇ ਨੇ ੳ।
ਹਾਂ-ਹਾਂ, ਹੁਨ ਕੈਨੇਡਾ ਵਿੱਚ ਈ ਦੇਖ ਲਓ ਕਿਤਨਾ ਪੰਜਾਬੀ ਪਰਿਵਾਰ ਹੈਗਾ ਏ।
ਬਿਲਕੁਲ-ਬਿਲਕੁਲ ਜੀ।
ਹੁਨ ੳਥੇ ਤੇ ਪੂਰਾ ਮਿਨੀ ਪੰਜਾਬ ਈ ਲੱਗਦਾ ਹੈਗਾ ਏ। ੳਥੇ ਵੀ ਕਹੰਦੇ ਨੇ ਗੁਰਦੁਆਰੇ ਵਿੱਚ ਫੰਕਸ਼ਨ ਵੀ ਕਰਦੇ ਨੇ ਮਨਾਂਦੇ ਨੇ, ਲੰਗਰ ਵਗੈਰਾ ਹੁੰਦਾ ਐ, ਬੋਤ ਸੋਹਣਾ ਬਨਾਦੇ ਨੇ। ਹਾਂ, ੳਥੇ ਵੀ ਰੱਖੜੀ ਵਗੈਰਾ ਵੇ, ਦੀਵਾਲੀ ਏ, ਮਨਾੰਦੇ ਈ ਹੋਨਗੇ।
ਹਾਂਜੀ ਬੋਹਤ, ਬੋਹਤ ਸਾਡੇ ਨਾਲੋ ਵੱਧ ਕੇ ਈ ਮਨਾਂਦੇ ਆ ਪਿੱਛੇ ਮੈਂ ਦੇਖ ਰਹੀ ਸੀ ਕਨੇਡਾ ਚ ਕੋਈ ਫੈਸਟੀਵਲ ਸੀ ਕਨੇਡ ਕਨੇਡਾ ਦਾ ਈ ਤੇ ੳਥੇ ਅ ਮਤਲਬ ਪਟਾਕੇ ਬੋਹਤ ਚੱਲ ਰਹੇ ਸੀ।
ਅੱਛਾ।
ਬੋਹਤ ਜਾਦਾ ਮਤਲਬ ਔਰ ਮੈਂ ੳਥੇ ਦੇ ਮੰਦਿਰ ਦੇਖੇ ਨਾ ਕਿਸੇ ਨੇ ਵੀਡੀਓ ਪਾਈ ਹੋਈ ਸੀ, ਏਨੇ ਸੋਹਣੇ ਮੰਦਿਰ ਹੈ ਨਾ ੳਥੇ ੳਥੇ ਗੁਰਦੁਆਰਾ ਸਾਹਿਬ ਵੀ ਏਨੇ ਸੋਹਣੇ ਮੰਦਿਰ ਵੀ ਏਨੇ ਸੋਹਣੇ ਕਿ ਦਿਲ ਖੁਸ਼ ਹੋ ਰਿਹਾ ਸੀ ਦੇਖ ਕੇ ਵੀ ਹਾਂ ਅ ੳਥੇ ਦੇ ਲੋਕ ਵੀ ਏਨਾ ਮੰਨਦੇ ਨੇ।
ਅੱਛਾ।
ਹਾਂਜੀ।
ਚਲੋ, ਔਰ ਸਭ ਠੀਕ ਏ?
ਹਾਂਜੀ, ਸਭ ਵਧੀਆ ਚਲੋ ਠੀਕ ਏ ਜੀ, ਮੈਂ ਬੇਟੇ ਨੂੰ ਟਿਊਸ਼ਨ ਭੇਜ ਦਾ ਠੀਕ ਏ ਜੀ ਸਤਿ ਸ੍ਰੀ ਅਕਾਲ।